ਹੋ
ਹਾਂਜੀ ਸ ਸ਼੍ਰੀ ਕਾਲ ਵੀਰ ਜੀ
ਸ ਸ੍ਰੀ ਕਾਲ ਜੀ ਹੋਰ ਠੀਕ ਹੋ? ਬਸ ਸਭ ਠੀਕ ਠਾਕ ਵਧੀਆ ਜੀ ਵਧੀਆ ਹਾਂ ਬ ਵਧੀਆ ਸਭ ਵਧੀਆ ਮੈਂ ਕਿਹਾ ਬੜਾ ਸਮਾਂ ਹੋ ਗਿਆ ਗੱਲ ਨੀ ਹੋਈ ਤੁਹਾਡੇ ਨਾਲ
ਹਾਂ ਸਹੀ ਗੱਲ ਐ ਮੈਂ ਵੀ ਯਾਦ ਹੀ ਕਰ ਰਹੀ ਸੀ ਬਸ ਟਾਈਮ ਹੀ ਨੀ ਮਿਲਦਾ ਤੁਹਾਨੂੰ ਪਤਾ ਬੱਚਿਆਂ ਨਾਲ ਹੁਣ ਸਕੂਲ ਸਟਾਰਟ ਹੋ ਗੇ ਬੱਚਿਆਂ ਦੇ ਬਸ ਫੇਰ ਉਹਦੇ ਚ ਬਿਜ਼ੀ ਹੋ ਗਈ ਹਾਂ
ਹ ਮੈਂ ਵੀ ਥੋੜ੍ਹਾ ਬਿਜੀ ਚੱਲ ਰਿਹਾ ਸੀ' ਮੈਂ ਪਲਾਂਟ ਲਾ ਰਿਹਾ ਸੀ
ਅੱਛਾ ਅੱਛਾ ਠੀਕ ਹੈ
ਹਾਂ ਉਹਦੇ ਕਰ ਹਾਂ ਉਹਦੇ ਕਰਕੇ ਥੋੜਾ ਬਿਜੀ ਸੀ ਫਿਰ ਕੋਈ ਥੋੜ੍ਹਾ ਉਹਨੂੰ ਲਾ ਕੇ ਬਸ ਵੇਲ਼ਾ ਹੀ ਹੋਇਆ ਬਸ ਪਲਾਂਟ
ਅੱਛਾ ਅੱਛਾ ਮੈਂ ਵੀ ਸੋਚ ਰਹੀ ਸੀਗੀ ਬਈ ਪਲਾਂਟ ਵਗੈਰਾ ਲਗਾਵਾਂ ਪਰ ਮੈਂ ਕਦੀ ਨਾ ਲਗਾਏ ਨੀ ਤੇ ਮੈ ਨੌਲੇਜ ਨਹੀਂ ਹੈਗੀ ਵੈਸੇ ਸ਼ੌਂਕ ਤਾਂ ਬਹੁਤ ਆਉਂਦਾ ਪਰ ਹੁਣ ਮੈਨੂੰ ਪਤਾ ਹੈ ਨੀ ਕੁਛ ਫਿਰ ਮੈਂ ਤਾਂ ਚੱਲ ਵਧੀਆ ਤੁਸੀਂ ਦੱਸ ਦਿੱਤਾ ਐ
ਹਾਂ ਨਹੀਂ ਜੇ ਲਾਣੇ ਨੇ ਹਾਂ ਜੇ ਲਾਣੇ ਫੇਰ ਮੈਂ ਦੱਸ ਦਗਾ ਕੋਈ ਗੱਲ ਨ ਉੱਥੋਂ ਤੁਹਾਡੇ ਉੱਥੇ ਨਰਸਰੀ ਹੋਣੀ ਉੱਥੇ ਮਿਲ ਜਾਣਗੇ ਉਹਦੇ ਗੁਲਾਬ ਦਾ ਵੈਸੇ ਲਾਓ ਬਹੁਤ ਵਧੀਆ ਆਉਦੇ ਇੱਕ ਵਾਈਟ ਗੁਲਾਬ ਆਂਦਾ ਹੈ
ਅੱਛਾ ਅੱਛਾ ਠੀਕ ਐ।
ਹਾਂ। ਇਹਨਾਂ ਵਿੱਚੋਂ ਤੁਸੀਂ ਲਿਆ ਕੇ ਪਲਾਂਟਸ ਤੇ ਫਿਰ ਘਰ ਆਪਣੇ ਤੇ ਥੋੜਾ ਜਿਹਾ ਉਹ, ਵੈਸੇ ਗਮਲੇ ਚ ਲਾਣਾ ਤੇ ਮਿੱਟੀ ਚ ਲਗਾਣਾ ਐ
ਨਹੀਂ ਗਮਲੇ ਚ ਲਗਾਵਾਂਗੇ ਕਿਉਂਕਿ ਸਾਡੇ ਪੱਕਾ ਹੀ ਹੈ ਨਾ ਘਰ ਤੇ ਗਮਲੇ ਚ ਰੱਖਾਂਗੀ ਮੈਂ
ਅੱਛਾ-ਅੱਛਾ। ਹਾਂ ਗਮਲੇ ਚ ਫੇਰ ਗਮਲਾ ਥੋੜ੍ਹਾ ਵੱਡਾ ਚਾਹੀ ਇੰਨਾ ਛੋਟਾ ਨਾ ਹੋਵੇ ਸ਼ਾਇਦ ਨਾ ਗਮਲੇ ਦਾ
ਅੱਛਾ ਅੱਛਾ ਕਿੰਨਾ ਕ ਮਤਲਬ ਸਾਈਜ਼ ਹੋਣਾ ਚਾਹੀਦਾ।
ਇੱਕ-ਡੇਢ ਫੁੱਟ ਜਿੰਨਾ ਹੋਵੇ ਗਮਲਾ। ਹਾਂ। ਹਾਂ ਥੋੜ੍ਹੀ ਮਿੱਟੀ ਲਿਆ ਕੇ ਨਾ, ਥੋੜ੍ਹੀ ਥੋੜੀ ਜਿਹੀ ਰੇਤਲੀ ਹੋਵੇ ਹਲਕੀ ਜਹੀ। ਉਹਦੇ ਵਿੱਚ ਫਿਰ ਗੋਬਰ ਗਾਤ ਖਾਦ ਪਾਓਗੇ ਨਾ ਜਿਹੜੀ
ਅੱਛਾ-ਅੱਛਾ, ਅੱਛਾ-ਅੱਛਾ-ਅੱਛਾ ਫੇਰ ਉਹ ਵੀ ਪਾਣੀ ਪੈਂਦੀ ਮਤ
ਹਾਂ ਉਹ ਉਹ ਪਾਓਗੇ ਤਾਂਹੀਓ, ਹੀ ਫੇਰ ਗਰੋਥ ਕਰੇਗਾ ਨਾ ਉਹ
ਠੀਕ ਐ।
ਹਾਂ ਉਹਦੇ ਵਿੱਚ ਪਹਿਲੇ ਮਿਕਸ ਕਰਕੇ ਉਹਦੇ, ਖਾਦ ਫੇਰ ਗਮਲੇ ਚ ਪਾਓ ਅੱਧੀ ਫੇਰ ਉਹ ਪਲਾਂਟਸ ਵਿੱਚ ਰੱਖ ਕੇ ਫੇਰ ਉਹਦੇ ਚ ਮਿੱਟੀ ਪਾਓ।
ਠੀਕ ਏ।
ਖਾਦ ਲਈਏ ਫੇਰ ਉਹਦੇ ਨਾਲ ਥੋੜਾ ਫੇਰ ਕਰਕੇ ਥੋੜਾ ਪਾਣੀ ਪਾਉਣਾ, ਪਹਿਲੇ ਸਟਾਰਟਿੰਗ ਜਾ ਨਾ ਇਨਾ ਭਰੀ ਦਾ ਨੀ।
ਅੱਛਾ-ਅੱਛਾ।
ਹਾਂ ਜੇ ਜਿਆਦਾ ਪਾਣੀ ਪਾ ਦਾਂਗੇ ਫੇਰ ਉਹ ਜ਼ਿਆਦਾ ਹੋ ਜਾਂਦਾ ਜਾਂ ਫਿਰ ਪਲਾਂਟ ਦੇ ਥੱਲੇ, ਉਹ ਗਮਲੇ ਥੱਲੇ ਥੋੜੇ ਸੁਰਾਖ ਵੀ ਹੋਣੇ ਚਾਹੀਦੇ, ਨਾ ਕਿ ਓਵਰ ਪਾਣੀ ਥੱਲੇ ਚਲਾ ਜਾਵੇ। ਨਿਕਲ ਜਾਏ।
ਅੱਛਾ-ਅੱਛਾ, ਠੀਕ ਐ, ਥੋੜ੍ਹਾ-ਥੋੜ੍ਹਾ ਮੇ ਅਗਰ ਜ਼ਿਆਦਾ ਵੀ ਹੋ ਜਾਏ ਤਾਂ
ਹਾਂ ਬਕ ਨਿਕਲ ਜਾਏ ਨਾ ਜ਼ਿਆਦਾ ਪਾਣੀ ਖ਼ਰਾਬ ਕਰ ਜਾਂਦਾ ਨਾ। ਅਸੀਂ ਲਾਏ, ਅਸੀਂ ਲਗਾਏ ਸੀ, ਹਾਂਜੀ, ਹੂੰ
ਜਿੱਦਾਂ ਧਨੀ ਧਨੀਏ ਦਾ ਵੀ ਜਿੱਦਾਂ ਹੁੰਦਾ, ਨਾ ਇਹ ਤੇ ਇਹ ਕੜੀ ਪੱਤਾ ਹੋ ਗਿਆ। ਤੇ ਧਨੀਏ ਦਾ ਵੀ ਮੈਂ ਸੋਚਦੀ ਵੀ ਸੀ, ਮੈਂ ਦੇਖਿਆ ਕਈ ਇਹਨੂੰ ਬਟ ਮੈਂ ਕਦੀ ਟਰਾਈ ਨਹੀਂ ਕੀਤਾ। ਬ ਉਹ ਵੀ ਅਗਰ ਅਸੀਂ ਘਰ ਲਾਈਏ ਤੇ ਹੋ ਜਾਂਦਾ ਸਹੀ।
ਹਾਂ ਧਨੀਏ ਦਾ ਬੀਜ ਮਿਲਦਾ। ਥੋੜਾ ਜੀ ਨਾ ਉਹ ਥੋੜਾ ਕੈਮੀਕਲ ਦਾ ਕੇ ਰੱਖਦੇ ਵੈਸੇ ਸੁੱਕਾ ਧਨੀਆ ਹੀ ਹੁੰਦਾ, ਜਿਹੜਾ ਆਪਾਂ ਯੂਜ ਕਰੇ ਹਾਂ। ਪਰ ਬਾਜ਼ਾਰੋਂ ਥੋੜ੍ਹਾ ਜਿਹਾ, ਉਹ ਕੈਮੀਕਲ ਲਾਗ ਭੇਜਦੇ ਨੇ ਹਲਕਾ ਜਾ ਸੁਨਹਿਰੀ ਜਿਹਾ ਹੁੰਦਾ, ਉਹ ਅਗਰ ਬੋਹ ਦਿਓ ਨਾ ਤੁਸੀਂ ਤੇ ਬੜਾ ਵਧੀਆ ਧਨੀਆ ਨਿਕਲਦਾ। ਹਾਂ-ਹਾਂ, ਉਹ ਗਮਲੇ ਚ ਵੀ ਤੁਸੀਂ ਆਪਣਾ ਉਗਾ ਸਕਦੇ ਹੋ, ਕੋਈ ਦਿੱਕਤ ਦੀ ਗੱਲ ਨਹੀ। ਤੇ ਅਗਰ ਤੁਸੀਂ ਮਿੱਤ ਮੇਥੀ ਉਗਾਣਾ ਚਾਦੇ ਹੋ, ਮੇਥੀ ਆਲੂ ਮੇਥੀ ਬਣਾਏ ਆ ਲਿਆ ਜਿਵੇਂ
ਹਾਂਜੀ-ਹਾਂਜੀ।
ਉਹ ਫੇਰ ਮੇਥਰੇ ਯੂਜ ਕਰਨੇ ਨਾ ਪੀਲੇ ਰੱਖਦੇ ਮ ਥਰੇ ਹਾਂ ਮੇਥਰੇ ਬੀਜ ਦਿਓ, ਉਹ ਵੀ ਉੱਗ ਜਾਂਦੇ ਨੇ ਬੜੇ ਵਧੀਆ।
ਅੱਛਾ-ਅੱਛਾ, ਉਹਦੇ ਚੋ ਬਣਦੀ ਹੈ ਮੇਥ ਥ ਮੈਨੂੰ ਤਾਂ ਪਤਾ ਹੀ ਨੀ ਸੀਗਾ ਅੱਛਾ, ਮੇਥੀ ਦੇ ਦਾਣੇ ਅੱਛਾ ਨੂੰ ਤੇ ਅੱਛਾ ਮੇਥੀ ਉੱਗ ਜਾਣੀ ਉੱਧਰੋਂ
ਵਧੀਏ ਹਾਂ ਹਾਂਜੀ ਤੇ ਰਾਈ ਜਿਹੜਾ ਨਾ ਰਾਈ ਦਾ ਬੀ ਉਥੋਂ ਪਿਆਜ ਨਿਕਲਦਾ। ਰਾਈ ਦੇ ਰਾਈ, ਆਪਾਂ ਯੂਜ ਕਰਨੇ ਹਾਂ ਰਾਈ। ਦੇ ਬੀ ਤੋਂ ਪਿਆਜ਼ ਬਣਦਾ ਏ। ਹਾਂ ਉਹ ਤੋਂ ਪਿਆਜ ਬਣਦਾ। ਹੂੰ, ਤੇ ਇਹ ਲਾਣੇ ਚਾਹੀਦੇ ਨੇ ਸਾਨੂੰ ਅਗਰ ਜੇ ਸਾਡੇ ਕੋਲ ਥੋੜ੍ਹੀ ਜਗ੍ਹਾ ਹੈ। ਅਗਰ ਤੇ ਫਿਰ ਸਾਨੂੰ ਯੂਜ ਕਰਨਾ ਚਾਹੀਦੀ, ਜਗਾ ਨੂੰ ਨਾ ਪਲਾਂਟਸ ਲਾਇਆ ਕਰੀ ਕਿਉਂਕਿ ਗਰੀਨਰੀ ਬੜੀ ਜ਼ਰੂਰੀ ਹੈ। ਥੋੜ੍ਹਾ ਬੰਦਾ ਬਾਹਰ ਨਿਕਲਦੈ ਵੇਖਦਾ, ਚੰਗਾ ਲੱਗਦਾ ਅੱਖਾਂ ਨੂੰ ਬਹੁਤ ਸਕੂਨ ਮਿਲਦਾ।
ਹਾਂ ਹਾਂਜੀ-ਹਾਂਜੀ ਸਹੀ, ਕਿਹਾ ਬਿਲਕੁਲ ਸਹੀ ਕਿਹਾ। ਮਤਲਬ ਆਪਣੇ ਆਪ ਨੂੰ ਉਸ ਹਾਲਤ ਵਿੱਚ ਦੇਖੋ, ਓਦਾਂ ਹੀ ਆਕਸੀਜਨ ਮਿਲਦੀ ਸਾਨੂੰ ਲਾਣੇ ਤਾਂ, ਚਾਹੀਏ ਬਸ ਉਹੀ ਨਾ ਕੇਅਰ ਮੈਨੂੰ ਇਹ ਹੁੰਦਾ, ਹੀ ਪਤਾ ਨੀ ਮੇਰੇ ਕੋਲੋਂ ਕੇਅਰ ਹੋ ਪਾਏਗੀ, ਕਿ ਨਹੀ ਹੋ ਪਾਏਗੀ। ਤੇ ਮੈਂ ਇਸ ਕਰਕੇ ਨਾ ਥੋੜਾ ਕਤਰਾਉਂਦੀ ਸੀ, ਮੈਂ ਕਿਹਾ ਪਤਾ ਨੀ ਮੁਸ਼ਕਿਲ ਕਿਲੇ ਮੈਂ ਤਾਂ ਨੀ ਲਗਾਾਇਆ ਹਲੇੇ ਤੱਕ ਨਾ,
ਇੰਨੀ ਕੇਅਰ ਦੀ ਲੋੜ ਨਹੀਂ ਇੱਕ ਵਾਰ ਗਰੋਥ ਕਰਦੇਓ, ਉਸ ਤੋਂ ਬਾਅਦ ਤੁਸੀਂ ਉਹ ਲਿਆਓ। ਪਾਣੀ ਵਾਸਤੇ ਨਾ ਇੱਕ ਸਪਰੇਅ ਆਉਂਦਾ ਬੜਾ ਵਧੀਆ ਸਪਰੇ ਬੋਟਲ ਆਉਂਦੀ ਉਹ ਸਪਰੇਅ ਕਰੋ, ਪੌਦਿਆਂ ਤੇ ਬੜਾ ਸੋਹਣਾ ਲੱਗਦਾ। ਹਾਂ, ਪਾਓ ਤੇ ਪਾਓ ਹਾਂ। ਸਾਫ ਸੁਥਰੇ ਹੋ ਜਾਂਦੇ ਨੇ, ਬੜੇ ਸੋਹਣੇ ਲਗਦੇ ਨੇ ਪਲਾਂਟਸ
ਹਾਂ, ਨਈ ਮੈਂ ਦੇਖੇ ਏਥੇ, ਸਾਡੇ ਵੀ ਏਥੇ ਲਗਾਏ ਹੋਏ ਆ ਸਾਰੇਆਂ ਨੇ, ਮਤਲਬ ਬੜੇ ਅੱਛੇ ਲੱਗਦੇ ਆ। ਤੇ ਮੈਨੂੰ ਫੇਰ ਮੈਂ ਤਾਂ ਨਈ ਲਗਾਂਦੀ ਸੀ, ਮੈਂ ਕੇਆ ਕੋਈ ਮੈਨੂੰ ਨੌਲੇਜ ਨਈ ਹੈਗੀ, ਤੇ ਮੈਂ, ਪਤਾ ਹੋਏ ਨਾ ਫੇਰ ਈ ਮੈਂ ਲਵਾਂ, ਐਵੇਂ ਲਾਲਾ ਨੂੰ ਜਾਚ ਈ ਏਕ ਅੱਧੀ ਵਾਰ ਵੈਸੇ ਲਾਇਆ ਵੀ ਸੀਗਾ, ਉਹ ਲਿਆਏ ਸੀਗੇ, ਕੀ ਕੈਂਦੇ ਨੇ? ਪੁਦੀਨੇ ਦਾ ਲਾਇਆ ਸੀ, ਉਹ ਸੁੱਕ ਗਿਆ ਸੀ ਸਾਰਾ, ਪਾਣੀ ਪੂਣੀ ਵੀ ਦਿੱਤਾ ਸੀਗਾ, ਅਨ ਜਿੱਦਾਂ ਪੁਦੀਨਾ
ਪੁਦੀਨੇ ਦੀ ਤੁਸੀਂ ਜਿਵੇਂ ਹਾਂ-ਹਾਂ ਏਕ ਜੜ੍ਹ ਤੁਸੀਂ ਲਾ ਦਿਓ, ਔਹ ਅੱਗੋਂ-ਅੱਗੋਂ ਉੱਗਦਾ ਰਹਿੰਦਾ ਫੇਰ ਔਹ।
ਅੱਛਾ-ਅੱਛਾ ਠੀਕ, ਹਾਂ ਮੈਂ ਲਾਈਆਂ ਤੇ ਸੀਗੀਆਂ ਬਟ ਔ ਮੈਨੂੰ ਲੱਗਦਾ ਯਾ ਯਾ ਮੈਨੂੰ ਲੱਗਦਾ, ਮੈਂ ਸਈ ਨਈ ਲਗਾ ਪਾਈ, ਮੇਰੇ ਖਿਆਲ ਨਾਲ ਓ ਗਰੋ ਨਈ ਕੀਤਾ ਸੀਗਾ। ਮਤਲਬ ਥੋੜਾ ਜੇਹਾ ਕੀਤਾ ਸੀ, ਪਰ ਬਾਅਦ ਚੋਂ ਵਿੱਚ ਨਾ ਸੁੱਕ
ਹਾਂ, ਤੇ ਇੱਕ ਨਾ ਜਦੋਂ ਵੀ ਲਾਣਾ ਹੋਵੇ ਨਾ ਕੋਈ ਪਲਾਂਟਸ, ਤੇ ਸ਼ਾਮ ਨੂੰ ਲਾਈ ਦਾ। ਦਪੈਰ ਵੇਲੇ ਨਈ ਚੱਲਦੇ ਔਹ।
ਉਹ ਨਈ, ਮੈਂ ਫਿਰ ਦੁਪੈਰ ਨੂੰ ਈ ਲਗਾਇਆ ਸੀਗਾ, ਉਹ ਮੈਨੂੰ ਲੱਗਦਾ ਏ, ਕਿਉਂਕਿ ਜਿੱਦਾਂ ਤੁੱਪ ਦਾ ਟੈਮ, ਦਸ ਗਿਆਰਾਂ ਵਜੇ ਕ ਤੁੱਪ-ਤੁੱਪ ਸੀ, ਏਦਾਂ ਈ ਸਵੇਰੇ-ਸਵੇਰੇ ਬੰਦਾ
ਨਈ-ਨਈ-ਨਈ-ਨਈ ਹਾਂ, ਨਈ ਉਹਨੂੰ ਜਦੋਂ ਵੀ ਲਾਣਾ ਏ, ਸ਼ਾਮ ਨੂੰ ਲਾਓ। ਫੇਰ ਗਰੋਥ ਕਰੇਗਾ।
ਸਾਰੇ ਮਤਲਬ ਜਿੱਦਾਂ ਹੁਣ ਕੜੀ ਪੱਤਾ ਲਗਾਣਾ ਐ, ਏਹ ਸਾਰਾ ਕੁਛ ਸਾਨੂੰ ਨਸ਼ ਤੋਂ ਮਿਲ ਜੇਗਾ। ਜਿੱਦਾਂ ਅਸੀਂ ਕੋਈ ਵੀ ਚੀਜ਼ ਲੈਣੀ ਨਾ, ਵੀ ਉਨਾਂ ਨੂੰ ਕੇਹ ਦੀਏ ਦੋ ਤਿੰਨ ਫਲਾਵਰਸ ਦੇ ਲੈੇ ਆਨੇ ਆਂ ਹਨਾ, ਤੇ ਦੋ ਤਿੰਨ ਏਹ ਲੈੇ ਆਨੇ ਆਂ ਕੜੀ ਪੱਤਾ ਜਿਵੇਂ ਜ਼ਰੂਰੀ ਏ ਕਾਰ, ਤੁਲਸੀ ਹੋ ਗਈ। ਹੋਰ ਜਿੱਦਾਂ ਕ ਏਹ ਤਨੀਆ ਹੋ ਗਿਆ। ਤੇ ਇੱਕ ਐ ਰੇ ਪੁਦੀਨਾ, ਮਤਲਬ ਏਹ ਸਭ
ਪੁਦੀਨਾ ਵੀ, ਇੱਕ ਐਲੋਵੇਰਾ ਵੀ ਜਰੂਰ ਚਾਹੀਦਾ ਏ, ਐਲੋਵੇਰਾ ਹੁੰਦਾ ਨਾ ਜੇੜਾ
ਹਾਂਜੀ। ਹਾਂਜੀ।
ਐਲੋ, ਐਲੋਵੀਰਾ ਬੜਾ ਜਰੂਰੀ ਏ ਅਹ ਨਈ, ਬੀਜ ਦੀ ਜਰੂਰਤ ਨਈ, ਜਿਵੇਂ ਕਿਸੇ ਦੇ ਕਾਰ ਲੱਗਾ ਐਲੋਵੀਰਾ, ਔਦਾ ਇੱਕ ਲੈਣ ਦਾ। ਅਪਣਾ ਜੜ ਤੋਂ ਪੱਟ ਕੇ ਲੈ ਆਓ, ਉਵੇਂ ਲਾ ਦਿਓ, ਓ ਅੱਗੋਂ-ਅੱਗੋਂ ਵਦਾ ਜਾਏਗਾ।
ਅੱਛਾ-ਅੱਛਾ, ਠੀਕ ਏ।
ਹਾਂ, ਔਦਾ ਬੀ ਨੀ ਹੁੰਦਾ, ਏਕ ਐਲੋਵੇਰਾ ਤੋਂ ਈ ਅੱਗੋਂ ਦੀ ਅੱਗੋਂ ਵੱਦਾ ਜਾਏਗਾ ਉਹ।
ਠੀਕ।
ਨਈ ਕੋਈ ਨੀ, ਟਰਾਈ ਕਰਾਂਗੀ ਮੈਂ ਨਾ, ਜਾ
ਥੋੜਾ ਗਮਲਾ ਵੱਡਾ ਹੋਵੇ, ਫਿਰ ਐਲੋਵੇਰਾ ਕਿਉਂਕਿ ਯਾਅਦਾ ਓ ਲੈਂਦਾ ਨਾ, ਅਪਣਾ ਗਰੋਥ। ਹੁਣ ਫਿਰ ਯਾਦਾ ਛ ਵੱਡਾ ਗਮਲਾ ਹੋਵੇ, ਹਾਂ। ਐਲੋਵੇਰਾ ਬੜੇ ਕੰਮ ਆਉਂਦਾ ਹੈਗਾ। ਬੜੀ ਵਧੀਆ ਚੀਜ਼ ਏ ਐਲੋਵੇਰਾ।
ਹਾਂਜੀ-ਹਾਂਜੀ, ਵੈਸੇ ਤੇ ਮੈਂ ਤਾਂ ਜਾਦਾਤਰ, ਸੁਣਿਆ ਮੂੰਹ ਤੇ ਈ ਲਗਾਂਦੇ ਨੇ। ਯਾ ਵਾਲਾਂ, ਵਾਲ ਵੂਲ ਤੇ ਜਿੱਦਾਂ ਪੇਸਟ ਬਣਾ ਕੇ, ਵਾਲਾਂ ਚ ਵੀ ਘਰੇ ਯੂਜ ਕਰ ਲੈਂਦੇ ਐ? ਮਤਲਬ ਹੋਰ ਇੰਨਾ ਫਾਇਦੇ, ਬਾਕੀ ਤਾਂ ਮੈਨੂੰ ਇੰਨਾ ਖ਼ਾਸ
ਸਾਡੇ ਬਜ਼ੁਰਗ, ਸਾਡੇ ਦਾਦਾ ਜੀ ਔਦਾ ਆਚਾਰ ਪਾਇਆ ਕਰਦੇ ਸਨ, ਐਲੋਵੇਰਾ ਦਾ।
ਅੱਛਾ, ਔਹ ਕਿਵੇਂ ਪੈਂਦਾ ਅਚਾਰ? ਔਅਵਾ ਵੀ ਫ਼ੈਦਾ ਹੁੰਦਾ ਹੋਣਾ ਫਿਰ?
ਹਾਂ, ਅਸੀਂ ਆਪ ਖਾਧਾ ਦਾ ਏ, ਮੈਨੂੰ ਅੱਜ ਤੱਕ ਯਾਦ ਐ।
ਅੱਛਾ-ਅੱਛਾ।
ਐਲੋਵੀਰਾ ਨੂੰ ਉੱਪਰੋਂ ਉਤੋਂ ਸਾਫ਼ ਕਰਕੇ, ਉਹ ਅਪਣਾ ਥੋੜ੍ਹਾ-ਥੋੜ੍ਹਾ ਜਿਵੇਂ ਚੰਗੀ ਤਰ੍ਹਾਂ ਸਾਫ਼ ਧੋ ਕੇ ਫਿਰ ਮਸਾਲਾ ਪੈਲੇ ਬਣਾ ਲਈਦਾ ਏ, ਜਿਵੇਂ ਅਪਾਂ ਆਂਵਲੇ ਦਾ ਅਚਾਰ ਪਾਣੇ ਆ ਨਾ। ਮਸਾਲਾ ਬਣਾਣੇ ਆ ਥੋਮ, ਅਦਰਕ, ਲਸਣ
ਹਾਂ।
ਉਹਦੇ ਮਸਾਲੇ ਵਿੱਚ ਹੀ ਫੇਰ ਐਲੋਵੇਰਾ ਨੂੰ ਭੁੰਨ ਲਈਦਾ। ਹਾਂ ਉਹ ਕ
ਮੈਂ ਐਲੋਵੇਰਾ, ਜਿਹੜਾ ਛਿੱੜ ਉਤਾਰ ਲੈਣੀ ਆਦੇ ਵਿੱਚੋਂ ਉਹਦੇ ਮਤਲਬ ਪੀਸੀਜ ਜਿਹੜੇ ਜਲ ਹੁੰਦੀ ਉਹ
ਹਾਂ-ਹਾਂ ਜੈਲ ਨਹੀਂ ਥੋੜ੍ਹੀ-ਥੋੜ੍ਹੀ ਨਾਲ ਉਹਦੇ ਲੱਗੀ ਰਹਿੰਦੀ ਸੀ, ਉਹਦੇ ਸਾਰੀ ਉਹਦਾ ਆਪਣਾ ਉਹ ਉਹ ਛਿੱਲੜ ਨਹੀਂ ਲਾਉਣਾ, ਉਹਦਾ ਥੋੜਾ-ਥੋੜਾ ਨਾ ਲੱ ਹੁੰਦਾ ਸੀ ਮੈਨੂੰ ਯਾਦ ਐ
ਠੀਕ ਆ
ਸਵਾਦ ਬਣਦਾ ਸੀ, ਚਾਰ ਆਪ ਖਾਧਾ ਸੀ ਆਪ
ਹਾਂਜੀ-ਹਾਂਜੀ,
ਚਲੋ ਵਧੀਆ ਨੀ ਵਧੀਆ ਗੱਲ ਨੀ ਲਿਖਵਾਂਗੀ, ਮੈਂ'ਤੁਹਾਡੇ ਕੋਲ ਮੈਂ ਸਲਾਹ ਲਾਗੀ ਮੈਂ ਜਾਣਾ ਨਾ ਨਰਸਰੀ ਫਿਰ, ਮੈਂ ਤੁਹਾਡੇ ਫੋਨ ਕਰਾਂਗੀ ਤੇ ਥੋੜਾ ਸੁਜੈਸ਼ਨ ਲਾਗੀ ਕਿਹੜੇ-ਕਿਹੜੇ ਲਾ, ਕਿੱਦਾਂ ਦਾ ਗਮਲਾ ਕਿਉਂਕਿ ਮੈਨੂੰ ਤਾਂ ਵੈਸੇ ਇੰਨਾ ਹੈ ਪਤਾ ਨੀ ਹੈਗਾ ਅਤੇ ਮੈਂ ਤੁਹਾਨੂੰ ਫੋਨ ਕਰਾਂਗੀ, ਉਦੋਂ ਫਿਰ ਮੈਂਨੂੰ ਤੁਸੀਂ ਦੱਸ ਦੇਣਾ
ਕੋਈ ਗੱਲ ਨਹੀ, ਮੈਨੂੰ ਜਦੋਂ ਜੂਰਤ ਪਵੇ ਹਾਂ-ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ
ਹੋਰ
ਹੋਰ ਠੀਕ ਸਭ
ਹਾਂਜੀ-ਹਾਂਜੀ, ਸਭ ਵਧੀਆ ਠੀਕ ਠਾਕ ਹੈ, ਚਲੋ ਵਧੀਆ ਆ ਗਿਆ ਤੁਸੀਂ ਇਸ ਬਾਨੇ ਗੱਲ ਹੋ ਗਈ ਨਾਲੇ' ਪਲਾਂਟ ਦੀ ਵੀ ਮੈਂ ਸੋਚ ਹੀ ਰਹੀ ਸੀਗੀ, ਬਟ ਫੇਰ ਮੈਂ ਥੋੜਾ ਮੈਂ ਕਿਹਾ ਪਤਾ ਨੀ ਕਿਹਨੂੰ ਪੁੱਛਾਂ ਮੈਨੂੰ ਤੁਸੀਂ ਸਗੋਂ ਫੋਨ ਕਰਕੇ ਗੱਲ ਹੀ ਹੋ ਗਈ ਸੀ, ਬੇ ਸਾਡੀ ਚਲੋ
ਮੈਂ ਵੀ ਯਾਦ ਕਰ ਰਿਹਾ, ਗੱਲ ਨੂੰ ਬੜਾ ਟਾਈਮ ਹੋ ਗਿਆ।
ਹਾਂਜੀ-ਹਾਂਜੀ ਚਲੋ ਵਧੀਆ ਹੋ ਗਿਆ, ਬਹੁਤ ਵਧੀਆ ਚਲੋ ਫੇਰ ਮੈਂ ਤੁਹਾਨੂੰ ਕਰਾਂਗੀ ਮੈਂ ਦੇਖਦੀ, ਹਾਂ ਅੱਜ ਆ ਕੱਲ ਚ ਨਾ ਟਾਈਮ ਨੇ ਨਿਕਾਲ ਕੇ ਮੈਂ ਨਰਸਰੀ ਜਾਂਦੀ ਹਾਂ, ਫੇਰ ਮੈਂ ਤੁਹਾਨੂੰ ਕਾਲ ਕਰ ਦਾਂਗੀ ਹਨਾ ਫੇਰ ਮੈ ਤੁੰ ਸਮਝਾ ਇਨ੍ਹਾਂ ਨੂੰ ਕਿੜੇ-ਕਿੜੇ ਕਿੱਦਾਂ ਲੈਣੇ, ਆ ਫੇਰ ਮੈਂ ਲੇ ਆਵਾਂਗੀ ਠੀਕ ਹੈ, ਹਾਜੀ ਚੰਗਾ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ